ਹੈਲੋ
ਹੈਲੋ
ਹਾਂਜੀ
ਹਾਂਜੀ
ਵਧੀਆ ਤੁਸੀ ਸੁਣਾਓ?
ਵਧੀਆ ਜੀ ਵਧੀਆ।
ਹਾਂਜੀ ਹੋਰ ਕੀ ਕਰਦੇ ਸਭ ਵਧੀਆ,
ਕੁਛ ਨਹੀਂ ਬਸੇ ਉੱਠੀ ਖਾ ਕੇ ਬੈਠਾ ਸੀ।
ਓਕੇ। ਹੋਰ ਹੋਰ ਸਣਾੳ?
ਬਸ ਜੀ ਵਧੀਆ।
ਹ ਘਰ ਸਬ ਵਧੀਆ।
ਵਧੀਆ-ਵਧੀਆ।
ਸਸ।
ਉਹ ਕੀ ਕਰਦੇ ਹੋ?
ਬਸ ਕੁਛ ਨੀ ਉਹਨੇ ਪਲੀੇ ਰੋਟੀ ਖਾਦੀ ਸੀ ਉਹਨੇ ਹੂੰ। ਹੂੰ,
ਰੋਟੀ ਚ ਕੀ ਬਣਾਣਾ ਸੀ?
ਦਾਲ, ਚਾਵਲ।
ਦਾਲ, ਚਾਵਲ ਠੀਕ।
ਹੂੰ, ਹੋਰ ਤੁਸੀਂ ਘੁੰਮਿਆ।
ਹਾਂਜੀ।
ਤੁਸੀਂ ਕੀ ਬਣਾਇਆ?
ਆਲੂ ਵੈਗਣ,
ਓਕੇ। ਹੋਰ ਸੁਣਾਓ। ਕਿ ਗਏ ਘੁੰਮਣ।
ਮੈਂ ਹਾਲੇ ਤਾਂ ਨਹੀਂ ਗਿਆ, ਥੋੜੇ ਦਿਨ ਪਹਿਲਾਂ ਗਿਆਏ ਸੀ, ਪੰਚਕੂਲਾ।
ਓ ਤੇ।
ਤੁਸੀਂ ਨੀ ਜਾਂਦੇ ਘੁੰਮਣ-ਘੁੰਮਣ।
ਮੈਂ ਗਈ ਸੀ ਮੈਂ ਛੁਟੇ ਹੋ ਛੁਟੇ ਘੁੰਮਣ ਗਏ ਸੀ। ਮੈਂ ਗਵਾਲਰ ਗਈ ਸੀ ਘੁੰਮਣ। ਹ ਗਵਾਲੀਅਰ ਤੇ ਆਗਰਾ। ਹਾਂਜੀ। ਹੋਰ ਸੁਣਾਓ?
ਹੋਰ ਤੁਸੀਂ ਦੱਸੋ? ਸ਼ਾਮ ਨੂੰ ਪਾਰਕ ਪੂਰਕ ਜਾਂਦੇ ਹੋ,
ਸ਼ਾਮ ਨੂੰ ਮੈਂ ਤੇ ਗੁਰਦੁਆਰਾ ਜਾਂਦੀ ਹਾਂ ਸ਼ਾਮ ਨੂੰ
ਸ਼ਾਮ ਨੂੰ ਫਿਰ ਕਿੰਨੇ ਕੁ ਵਜੇ ਆਦੇ ਹੋ,
ਮੈਂ ਇੱਕ ਸੈਵਨ ਓ ਕਲਾਕ ਜਾਂਦੀ ਹਾਂ, ਅਤੇ ਇੱਕ ਘੰਟੇ ਬਾਅਦ ਆ ਜਾਂਦੀ। ਅੱਠ ਵਜੇ ਵਾਪਿਸ ਆ ਜਾਨੀ ਆ। ਇਕ ਘੰਟਾ ਗੁਰਦੁਆਰੇ ਹਾਂ ਬਿਲਕੁਲ-ਬਿਲਕੁਲ ਪਾਠ ਕਰਕੇ ਜਾਦੇ ਹਾਂ
ਤੇ ਘਰੇ ਕਰਦੇ ਹੋ?
ਵਧੀਆ-ਵਧੀਆ,
ਹੂੰ,
ਮੈਂ ਅੰਮ੍ਰਿਤ ਵੇਲੇ ਤੇ ਨਹੀਂ ਕਰ ਰਿਹਾ, ਬਸ ਸਵੇਰੇ ਸੱਤ ਅੱਠ ਵਜੇ ਕਰਨਾ।
ਅੱਛਾ-ਅੱਛਾ,
ਤੇ ਉਦੋਂ ਪਹਿਲਾਂ
ਫੁੱਲ ਨਿਤਨੇਮ ਕਰ ਦਿਓ ਕਿ ਓਨਲੀ ਜਪਜੀ ਸਾਹਿਬ ਦਾ ਪਾਠ।
ਜਪਜੀ ਸਾਹਿਬ ਦਾ ਪਾਠ।
ਅੱਛਾ ਠੀਕ ਹੈ।
ਫਿਰ ਉਹਦੇ ਬਾਅਦ ਕੰਪਿਊਟਰ ਕੋਰਸ ਵਗੈਰਾ। ਨਹੀਂ ਹਲੇ ਨੀ।
ਅੱਛਾ ਅੱਛਾ ਹਮ। ਹੋਰ ਸ਼ਾਮੀ ਰਸਤਾ ਪਾਠ।
ਹਾਂਜੀ।
ਸ਼ਾਮੀ ਕਿੱਥੇ ਟਾਈਮ ਲਗਦਾ ਸਾਨੂੰ।
ਹਮ ਹਾਂ ਜੋ। ਕਰਦਾ ਪਰ ਕੰਪਿਊਟਰ ਕੋਰਸ ਜਾਣਾ ਵਗੈਰਾ ਫੇ ਨ ਨਾਂ ਨੂੰ ਰੋਟੀ ਦੇ। ਜਾਣਾ ਟਾਈਮ ਨੀ ਮਿਲਦਾ ਨਾ ਸਾਰੀ ਗੱਲ ਤਾਂ ਇਹੀ ਆ।
ਹਮ।
ਹੋਰ ਕਿਹੜੀ ਕਿਹੜੀ ਜਗ੍ਹਾ ਪਸੰਦ ਹੈ ਤੁਹਾਨੂੰ।
ਮੈਨੂੰ। ਜ਼ਿਆਦਾ ਤੇ ਨਹੀਂ ਮੈਂ ਵੈਸੇ ਬਰ ਹੀ ਜਾਂਦੀ ਹਾਂ। ਨਾ ਤੇ। ਮੈਂ ਵੈਸੇ ਜ਼ਿਆਦਾਤਰ ਗੁਆਲੀਅਰ ਹੀ ਜਾਂਦੀ ਹਾਂ। ਗੁਆਲੀਅਰ ਤੇ ਆਗਰਾ। ਤੇ ਆਹੀ ਬਟਾਲੇ ਗਏ ਸੀ। ਹਾਂ ਅੰਮ੍ਰਿਤਸਰ ਗਏ ਸੀ ਬਟਾਲੇ ਵੀ ਗਏ ਸੀ ਕੰਨ ਸਨ ਗੁਰਦੁਆਰੇ।
ਬਾਗਾ ਬਾਰਡਰ।
ਉਧਰ ਮੈਂ ਅਜੇ ਤੱਕ ਗਈ ਨੀ ਮੈਂ ਅਜੇ ਤੱਕ ਨਹੀਂ ਗਈ।
ਮੈਂ ਨਹੀਂ ਗਿਆ ਕਦੇ ਮੈਂ ਵੀ ਗੋਲਡਨ ਟੈਂਪਲ ਗਿਆ ਪੂਰੇ ਪੰਜ ਛੇ ਵਾਰ। ਛੇ ਵਾਰੀ ਪੂਰੇ।
ਹਾਂ ਇਹ ਗੋਲਡਨ ਟੈਂਪਲ ਤੇ ਮੈਂ ਹੋ ਕੇ ਆਈ ਬਹੁਤ ਟਾਈਮ ਬਹੁਤ। ਹੋ ਕੇ ਆਈ ਮੈਂ ਬੱਟ ਬਾਘਾ ਬਾਰਡਰ ਨਹੀਂ ਗਈ ਮੈਂ।
ਮੈਂ ਵੀ ਨੀ ਗਿਆ ਛੇ ਵਾਰੀ ਗਿਆ ਪਰ ਅੱਜ ਤੋਂ ਇੱਕ ਵਾਰੀ ਵੀ ਨਹੀਂ ਗਿਆ ਛੇ ਵਾਰੀ ਚੋਂ।
ਹਮ ਹਮ।
ਬਾਕੀ ਸਾਰੀ ਜਗ੍ਹਾ ਘੁੰਮੇ ਉੱਥੇ।
ਹਾਂ ਨੇੜੇ ਤੇੜ ਦੇ ਗ ਸਾਰੇ ਗਏ ਆ।
ਹਾਂ।
ਹਮ।
ਉੱਥੇ ਨੀ ਮਨ ਉੱਥੇ ਨੀ ਜੀ ਬਰਦਾ ਵੇਖ ਵੇਖ।
ਹਮ ਹਮ।
ਬਾਹਰ ਜਾਕੇ ਕੀ ਕਰਨਾ ਫਿਰ।
ਹਾਂ।
ਉੱਥੇ ਲੱਗਦਾ ਮਨ ਸਾਡਾ।
ਹਮ।
ਪੰਜਾਬ ਚ ਹੋਰ ਕਿਸੇ ਗਏ ਹੋ? ਅੰਮ੍ਰਤਸਰ ਦੇ ਵੀ ਅਲਾਵਾ।
ਅੰਮ੍ਰਿਤਸਰ ਗਿਆ, ਗਵਾਲੀਅਰ ਵੀ ਗਿਆ, ਬਟਾਲੇ ਇਸ ਜ਼ਿਆਦਾ। ਕਿਤੇ ਹੋਰ ਨੀ ਗਈ ਮੈਂ।
ਹਮ ਉੱਥੇ ਇੱਕ ਹਵੇਲੀ ਵੀ ਹੈਗੀ ਏ ਬੜੀ ਵੱਡੀ ਜੀ।
ਅੰਮ੍ਰਿਤਸਰ ਹਾਂ ਨਾਮ ਨਾ ਹ ਹਾਂਜੀ ਹਾਂਜੀ ਨਾਮ ਦਾ। ਸੁਨਿਆ ਪਰ ਮੈਂ ਗਈ ਨੀ ਆ ਨਾਮ ਸੁਣਿਆ ਮੈਂ।
ਹਾਂ ਉੱਥੇ ਵੀ ਗਿਆ ਸੀ ਮੈਂ ਹਵੇਲੀ ਚ। ਉੱਥੇ ਬਹੁਤ ਸੋਹਣਾ ਮਾਹੋਲ ਹੈ।
ਹਾਂ। ਕਾਫੀ, ਕਾਫੀ ਕਾਫੀ ਜਗ੍ਹਾ ਨੇ ਘੁੰਮਣ ਦੀਆਂ ਤੇ ਕਾ- ਜਗਾ ਨੇ ਜਾਓ ਤੇ
ਪੰਜਾਬ 'ਚ ਤਾਂ ਵੈਸੇ ਵੀ ਪੰਜਾਬ ਚੰਡੀਗੜ੍ਹ ਤਾ ਵੈਸੇ ਵੀ
ਉਹਨਾਂ ਤੇ ਇੱਕ ਵਾਰੀ ਜਾਓ ਤੇ ਸਭ ਜਗਾ ਘੁੰਮ ਕੇ ਆ
ਹਾਂ, ਫਿਰ ਅਸੀਂ ਉਹ ਤੋਂ ਬਾਅਦ ਨਕੋਦਰ ਵੀ ਗਏ ਸੀ। ਉੱਥੇ ਨਕੋਦਰ ਹੁੰਦੇ ਆਏ ਸੀ। ਕੱਠੇ ਗਏ ਸੀ ਕਿ ਕੱਠੇ ਸਾਰੇ ਜਗਾ ਘੁੰਮ ਕੇ- ਗਏ ਸੀ ਹਵੈਲੀ ਨਕੋਦਰ ਅੰਬਰਸਰ ਹੋਰ ਦੱਸੋ?
ਹੋਰ
ਖਾਣ ਚ ਕੀ ਵਦ ਲੱਗਦਾ ਤੁਹਾਨੂੰ?
ਖਾਣ ਵਿੱਚ ਤੇ ਮੈਂ ਸਭ ਕੁਛ ਖਾ ਲੈਂਨੀ ਆ ਖਾਨ ਵਿੱਚ ਤਾਂ ਮੈਂ ਸਿਰਫ ਇੱਕ ਨਾਨ ਵੈਜ ਤੋਂ ਇਲਾਵਾ
ਹਾਂ, ਨੋਨ ਵੈਜ ਤੇ ਅਸੀਂ ਵੀ ਨਹੀਂ ਖਾਂਦੇ ਕਦੀ। ਅੱਜ ਤੱਕ ਤੇ ਨਨ ਵੈਜ ਤੇ ਹੱਥ
ਹਮ। ਮੈਂ ਵੀ ਨ ਮ ਤੇ ਖ ਹਾਲੇਲ ਬੰਦਾ ਨਾ ਅਸੀਂ ਖਾਂਦੇ ਆਂ ਹ
ਹਾਂ, ਵਧੀਆ ਵਧੀਆ ਕੀ ਕਰਨਾ ਪਸੂਆਂ ਨੂੰ ਮਾਰ ਕੇ ਖਾਣਾ ਬੇਜਮਾਨਾਂ ਨੂੰ। ਹੋਰ ਕੀ ਘੱਟ ਹੋਰ ਘੱਟ ਚੀਜ਼ਾਂ ਨੇ ਬਾਜ਼ਾਰ ਚ ਪਨੀਰ, ਦੁੱਧ, ਪਨੀਰ
ਹਾਂ ਇਹ ਗੱਲ ਬਿਲਕੁਲ ਸਹੀ ਹੈ। ਅਨ ਚਾਈਨੀਜ਼ ਫੂਡ ਚਾਈਨੀਜ਼ ਫੂਡ ਨੇ-
ਜਿਵੇਂ ਮੋਮੋਸ?
ਹਮ, ਜਿਵੇਂ ਚਾਈਨੀਜ਼ ਚੋਮਿਨ ਹੋ ਗਈ। ਮੋਮੋਸ ਹੋ ਗਏ।
ਹਮ।
ਹੋਰ?
ਹ
ਹਾਂਜੀ।
ਰੋਟੀ ਖਾ ਕ
ਹਾਂ, ਸਭ ਫਰੀ ਨੇ ਇਸ ਟਾਈਮ ਤੇ ਬਸ ਪਾ ਲੋੋ ਜਾਂਦਾ ਰੋਟੀ ਰੁਟੀ ਖਾ ਕੇ।
ਹੁੰ ਹੁੰ
ਹੋਰ ਸਭ ਠੀਕ
ਸਭ ਵਧੀਆ ਨੇ
ਪਿੱਛੇ ਕੋਲੇਜ ਕੁਲੇਜ ਜਾਂਦੇ ਹੋ ਸਕੂਲ ਸਕੂਲ ਵਗੈਰਾ ਜਾਂਦੇ ਹੋ
ਮੈਂ ਕਾਲਜ
ਕਾਲਜ ਕਿਹੜਾ, ਕਿਹੜਾ ਈਅਰ ਫਸਟ, ਸੈਕਿੰਡ, ਥਲਡ ਕਿਹੜਾ
ਲਾਸਟ ਈਰ ਲਾਸਟ ਈ
ਲਾਸਟ ਈਅਰ ਓਕੇ
ਹੈਨਾ
ਹਾਂਜੀ।
ਤੁਆਦਾ ਕਿਹੜਾ ਈਅਰ ਏ
ਮੇਰਾ
ਹੁੰ
ਮੇਰਾ ਤੇ ਹਲੇ ਫਸਟ ਈਅਰ ਹੈਗਾ ਹੈਲੋ
ਹਾਂਜੀ, ਹਾਂਜੀ
ਕਿਹੜੀ ਸਟਰੀਮ ਹੇ ਤੁਹਾਡੇ ਕੋਲ
ਹੈਲੋ
ਹੈਲੋ,
ਹਾਂਜੀ।
ਕਿਹੜੀ ਸਟ੍ਰਰੀਮਸ ਆ ਤੁਹਾਡੇ ਕੋਲ
ਮਿੰਸ ਮਤਲਬ
ਸਟ੍ਰਰੀਮ, ਸਟ੍ਰਰੀਮ
ਮੈਂ ਮੈਂ ਕਮਰਸ, ਕਮਰਸ
ਅੱਛਾ, ਕਾਮਰਸ ਬੀ ਕੌਮ
ਹਾਂਜੀ, ਬੀ ਕੋਮ
ਬੀ ਕੋੌਮ ਸਾਡੇ ਕਿਤੇੇ, ਵਸਦਾ ਅਸੀਂ ਤੇ ਆਰਟਸ ਵਾਲੇ ਬੰਦੇ
ਆਰਟਸ ਵਿੱਚ ਤੇ ਸਾਰਾ ਕੁਛ
ਹੂੰ ਸਾਡੇ ਕੋਲ ਹੁੰਦਾ ਹੀ, ਨੀ ਕੋਮਰ ਪਤਾ ਨੀ
ਕਮਰਸ ਅਕਾਊਂਟਸ ਕਮਰਸ ਮੈਨ ਅਕਾਊਂਟਸ ਹੇਗਾ ਏ ਅਕਾਂਟਸ ਤੇ ਬਾਇਓ ਲੋਜੀ ਬਾਇਓ ਲੋਜੀ
ਹੂੰ ਮੈਂ ਤੇ ਸ਼ੁਕਰ ਮਨਾਇਆ ਐ ਪਲੱਸ ਵਨ ਕਲਾਸ ਆਈ ਹੈ ਉਹਦਦੇ ਤੋਂ ਬਾਅਦ ਵੀ ਆ ਆਰਟਸ ਲੀਤੀ ਮੈਂ ਕਿਹਾ, ਚਲੋ ਸ਼ੁਕਰ ਹੈ ਪਿੰਡਾਂ ਛੁੱਟੀਆਂ ਮੈਥ ਨਾਲ
ਅਊਂਟ ਵੈਸੇ ਜ਼ਿਆਦਾ ਟਫ ਤੇ ਨਹੀਂ ਹੈ, ਅਕਾਊਂਟਸ ਤੇ ਸਿੱਖਣ ਨੂੰ ਹਰ ਚੀਜ਼ ਬਸ ਦੇਖਣ ਵਿੱਚ ਲੱਗਣੀ, ਟਫ ਉਹਦੇ ਚ ਸਿੱਖਿਆ ਜਾ ਤਾਂ ਫੇਰ ਕੋਈ ਚੀਜ਼ ਨਹੀਂ ਹੈ।
ਉਹ ਤੇ ਉਹਨਾਂ ਦੇ ਲਈ ਹੁੰਦੀ, ਜਦੋਂ ਹੁਸ਼ਿਆਰ ਹੁੰਦੇ ਨੇ ਸਾਹਿਲਾ ਸ਼ੁਰੂ ਦੇ ਦਿਮਾਗ ਸਮਝ ਨੀ ਆਂਦਾ ਮਲਟੀਪਲਾਈ ਕਰ
ਹੁੰ, ਹੁੰ, ਹਾਂ।
ਹਾਂਜੀ?
ਕਿਉਂਕਿ, ਅਕਾਊਂਟਸ ਦੇ ਵਿਚ ਤੇ ਫੇ ਲੇਜ਼ਰਸ ਬਣਦੇ ਨੇ
ਹਾਂ
ਹੁੰ
ਹੋਰ
ਵਧੀਆ,
ਚਲੋ ਮੈਂ ਤੁਹਾਡੇ ਨਾਲ ਕਰਨਾ ਗੱਲ ਹੈ। ਵਿਹਲਾ ਹੋ ਕੇ ਮੈਂ ਤੁਹਾਡੇ ਨਾਲ ਕਰਨਾ ਗੱਲ ਵਹਿਲਾ ਹੋ ਕੇ, ਜਾਂ ਫਿਰ ਹੁਣ ਦੀ ਵਾਰੀ ਕਰ ਲੈਓ, ਤੁਸੀ ਠੀਕ ਹੈ।